ਹੈਲੋ।
ਹੈਲੋ ਸਤਿ੍ਰੀ ਅਕਾਲ ਜੀ।
ਸਤਿ ਸ੍ਰੀ ਅਕਾਲ ਜੀ। ਹੋਰ ਕਿਵੇਂ ਹੋ?
ਵਧੀਆ ਤੁਸੀਂ ਸੁਣਾਓ ਠੀਕ ਹੋ।
ਹਾਂਜੀ, ਜੀ ਮੈਂ ਵੀ ਠੀਕ ਆ ਹੋਰ ਘਰ ਪਰਿਵਾਰ ਠੀਕ ਆ ਸਾਰੇ,
ਹਾਂਜੀ ਹਾਂਜੀ ਸਭ ਠੀਕ ਨੇ ਹੋਰ ਕੀ ਕਰਦੇ ਨੇ ਬੱਚੇ,
ਬਸ ਬੱਚੇ ਹਜੇ ਸੁੱਤੇ ਪਏ ਨੇ ਅੱਜ ਰਾਤੀ ਅਸੀਂ ਜਾਗਰਣ ਤੇ ਚਲੇ ਗਏ ਸੀਗੇ ਤਾਂ ਫਿਰ ਤੁਹਾਨੂੰ ਪਤਾ ਵੀ ਸਾਰੀ ਰਾਤ ਸਪੈਂਡ ਹੋ ਜਾਂਦੀ ਹੈ ਨਾ ਜਾਗਰਨ ਤੇ ਤਾਂ,
ਹਾਂ ਹਾਂ ਹਾਂ ਹਾਂ ਅੱਛਾ ਅੱਛਾ ਅੱਛਾ, ਹਾਂ ਉਹ ਤੇ ਹੈ ਹੀ ਫਿਰ ਉਹ ਤੇ ਐਵੇਂ ਹੀ ਲੱਗਦਾ ਕਿ ਅਗਲਾ ਦਿਨ ਤੇ ਸਮਝ ਹੀ ਨਹੀਂ ਆਉਂਦੀ ਕੀ ਕਰੀਏ ਕੀ ਨਹੀਂ ਕਰੀਏ।
ਹੋਰ ਕਿਆ ਉਹੀ ਤਾਂ ਜੇ ਹੋਏ। ਪਏ ਆ ਫੇਰ ਹੁਣ ਬੱਚੇ ਤਾਂ ਚਲੋ ਸੋ ਜਾਂਦੇ ਨੇ ਬਟ ਹੁਣ ਆਪਾਂ ਨੂੰ ਤਾਂ ਕੰਮ ਵੀ ਕਰਨੇ ਪੈਂਦੇ ਨੇ ਬਾਕੀ ਕੰਮ ਵੀ ਦੇਖਣੇ ਹੈ।
ਔਈ ਨਾ ਹਾਂਜੀ ਹਾਂਜੀ ਹਾਂਜੀ ਇਹ ਤਾਂ ਹੈਗਾ ਹੈ, ਤੁਸੀਂ ਸੁਤੇ ਹੀ ਨੀ ਫਿਰ,
ਨਹੀਂ, ਫਿਰ ਉਹੀ ਤਾਂ ਮੈਂ ਸੋਚ ਰਹੀ ਸੀ ਮੈਂ ਕਿਹਾ ਵੀ ਦੇਖੋ ਨੀਂਦ ਵੀ ਜਾਗੇ ਜਦੋਂ ਆਪਾਂ ਜਾਗਦੇ ਹਾਂ ਫਿਰ ਵੀ ਕਿੰਨਾ ਨੀਂਦ ਦੀ ਵੀ ਕਿੰਨੀ ਜ਼ਿਆਦਾ ਵੈਲਿਊ ਹੈ, ਲਾਈਫ ਦੇ ਵਿੱਚ ਨਾ ਅਗਰ ਆਪਾਂ ਨਹੀਂ ਸਣਦੇ ਕੁਛ ਟਾਈਮ ਦੇ ਲਈ
ਹਾਂਜੀ ਔ ਨੀਂਦਰ ਦੇਖੋ ਰਾਤ ਦੀ ਜਿਹੜੀ ਨੀਂਦਰ ਐ ਨਾ ਉਹ ਬਹੁਤ ਜ਼ਰੂਰੀ ਹੈਗੀ ਹੈ, ਸਾਡੇ ਵਾਸਤੇ ਭਾਵੇਂ ਅਸੀਂ ਸਾਰਾ ਦਿਨ ਸੁੱਤੇ ਰਹੀਏ।
ਹਾਂ ਜੀ,
ਪਰ ਜਦ ਤੱਕ ਰਾਤ ਸੀ, ਨਾ ਨਹੀਂ ਸੋਵਾਂਗੇ ਨਾ ਉਹੀ ਜਿਹੜੇ ਛੇ ਸੱਤ ਘੰਟੇ ਨੇ, ਤੇ ਬੜਾ ਦਿਮਾਗ ਐਵੇੈਂ ਸਾਰਾ ਦਿਨ ਘੁੰਮਦਾ ਹੀ ਰਹਿੰਦਾ ਹੈਗਾ।
ਹੋਰ ਕਿਆ ਹੋਰ ਏਦਾਂ ਵੀ ਹੁਣ ਮੀਨਜ ਸਰੀਰ ਵੀ ਇੰਨਾ ਜ਼ਿਆਦਾ ਟਾਇਰਡ ਹੋਇਆ ਪਿਆ ਬਹੁਤ ਜ਼ਿਆਦਾ ਥਕਾਨ ਹੋਈ ਪਈ ਆ ਬਹੁਤ, ਜ਼ਿਆਦਾ,
ਸਮਝ ਹੀ ਨਹੀਂ ਆਉਂਦੀ ਨਾ ਉਹ ਫਿਰ ਐਵੇਂ ਲੱਗੇਗਾ ਅੱਖਾਂ ਭਾਰੀ ਸਿਰ ਭਾਰੀ ਸਰੀਰ ਵੀ ਹੈ, ਨਾ ਭਾਈ ਲੱਗਦਾ ਆਪਣੇ ਆਪ ਨੂੰ ਸਾਨੂੰ,
ਹੋਰ ਕਿਆ। ਉਹੀ ਕਹਿੰਦੇ ਫੰਕਸ਼ਨ ਵੀ ਅਟੈਂਡ ਕਰਨੇ ਵੀ ਨੀ ਨਾ ਸੌਖੇ ਹੈਗੇ ਫੰਕਸ਼ਨ ਤੇ ਵੀ ਬੰਦਾ ਦੇਖੋ ਇੱਕ ਜਦੋਂ ਗਰਮੀ ਹੋਵੇ ਫੇਰ ਤਾਂ ਬਹੁਤ ਔਖ
ਉਹੀ ਹਾਂ ਅਰੇ ਤੁਸੀਂ ਮੈਂ ਕਹਿ ਤੇ ਰਹੀ ਕੋਈ ਵੀ ਫੰਕ ਫੰਕਸ਼ਨ ਚਲੇ ਜਾਓ ਭਾਵੇਂ ਤੁਸੀਂ ਮੈਂ ਕਹਿੰਨੀ ਆ। ਵਿਆਹ ਹੈਗਾ ਹੈ ਜਾਗਰਣ ਹੈ ਕੋਈ ਪਾਰਟੀ ਹੈ, ਅੱਜ ਕੱਲ ਦੇਖੋ ਵਿਆਹ ਫੰਕਸ਼ਨਾਂ ਤੇ ਵੀ, ਜਾਓ ਤੇ ਤਿੰਨ ਤਿੰਨ ਚਾਰ ਚਾਰ ਐਵੇਂ ਵੱਜ ਜਾਂਦੇ ਨੇ,
ਗਿਆ,
ਔਰ ਜਿਹੜੇ ਕਲੋਜ਼ ਹੁੰਦੇ ਨੇ ਐਨੇ ਰਿਸ਼ ਰਿਤੇਦਾਰ ਉਹਨਾਂ ਵੱਲ ਨਾ ਰੁਕੋ ਜੇ ਤੁਸੀਂ ਕਹੋ ਕਿ ਅਸੀਂ ਨਿਕਲ ਆਈਏ ਬਾਰਾਂ ਇ ਜੇ ਤਾਂ ਫਿਰ ਉਹ ਬੁਰਾ ਮੰਨ ਜਾਂਦੇ ਨੇ ਤੇ ਬੰਦਾ ਕਹਿੰਦਾ ਚਲੋ ਕੋਈ ਗੱਲ ਨੀ ਜਿੱਥੇ ਇੱਕ ਵੱਜ ਗਿਆ। ਉੱਥੇ ਤਿੰਨ ਦੋ ਤਿੰਨ ਘੰਟੇ ਹੋਰ ਐਕਸਟਰਾ ਰੁਕ ਜਾਂਨੇ ਆ ਬਈ ਸਾਹਮਣੇ ਵਾਲਾ ਬੁਰਾ ਨਾ ਮੰਨ ਜਾਵੇ ਕਈਆਂ ਨਾਲ ਦੇਖੋ ਹੁੰਦਾ ਹੈ ਨਾ ਬੰਦੇ ਦਾ ਪਿਆਰ ਜ਼ਿਆਦਾ ਹੁੰਦਾ ਹੈ, ਤੇ ਬੰਦਾ ਕਹਿੰਦਾ ਕੋਈ ਗੱਲ ਨੀ ਰੁਕ ਜਾਂਨੇ ਆਂ ਅਸੀਂ ਪਰ ਉਹ ਅਸੀਂ ਬਾਅਦ ਚ ਸੋਚਦੇ ਹਾਂ ਘਰ ਆ ਕੇ ਨਾ ਸਰੀਰ ਵੀ ਸਾਡਾ ਬੜਾ ਟਾਇਰਡ ਹੁੰਦਾ ਨਾ ਉਸ ਟਾਈਮ ਜਵਾਬ ਦੇ ਦਿੰਦਾ ਹੈ, ਕੁਛ ਵੀ ਨੀ ਕਰ ਸਕਦੇ ਅੱਛਾ ਫਿਰ ਜਦੋਂ ਨੀਂਦਰ ਨੀ ਪੂਰੀ ਹੋਏਗੀ ਨਾ ਤੇ ਤੁਹਾਨੂੰ ਖਾਣਾ ਵੀ ਨ ਚੰਗਾ ਅੱਛਾ ਲੱਗਿਆ ਖਾਣਾ ਪੀਣਾ ਵੀ ਨਹੀਂ ਅੱਛਾ ਲੱਗਦਾ ਮਨ ਕਰਦਾ ਕੁਛ ਨੀ ਖਾਣਾ ਪੀਣਾ ਫਿਰ ਹਮ
ਹਾਂਜੀ ਨਹੀਂ ਫੇਰ ਮੀਨ ਕੁਛ ਵੀ ਨੀ ਫੇਰ ਤਾਂ ਇਹ ਹੁੰਦਾ ਵੀ ਬਸ ਸੋ ਜੋੋ ਹਨਾ ਵੀ ਨੀਂਦ ਵੀ ਬਹੁਤ ਜ਼ਿਆਦਾ ਜ਼ਰੂਰੀ ਹੈ, ਲਾਈਫ ਦੇ ਵਿੱਚ ਹੁਣ ਕਈਆਂ ਨੂੰ ਜਿਵੇਂ ਅਟੈਕ ਵਗੈਰਾ ਹੋ ਜਾਂ ਜਾਂ ਕੋਈ ਵੀ ਹੋਰੰ ਪ੍ਰੋਬਲਮ ਹੁੰਦੀ ਕਈ ਵਾਰ ਨੀਂਦ ਦੇ ਪੂਰੀ ਨਹੀਂ ਹੁੰਦੀ ਨੀਂਦ ਫੇਰ ਵੀ ਬਹੁਤ ਪ੍ਰੋਬਲਮ ਪਾ ਦਿੰਦੀਆਂ ਨੇ ਬੋਡੀ ਦੇ ਵਿੱਚ ਵੀ ਹੋਰ ਕਿਆ ਹੁਣ ਜਿਵੇਂ ਹੁਣ ਬੱਚੇ ਨੇ ਤਾਂ ਫੇਰ ਬੱਚਿਆਂ ਨੂੰ ਤਾਂ ਜ਼ਿਆਦਾ ਟਾਈਮ ਦੀ ਨੀਂਦ ਚਾਹੀਦੀ ਹੈ, ਚਲੋ ਵੱਡੇ ਆ ਇਹਨਾਂ ਤਾਂ ਅੱਠ ਕੁ ਘੰਟੇ ਸੋ ਸਕਦੇ ਨੇ ਬੱਚਿਆਂ ਨੂੰ ਤਾਂ ਦਸ ਬਾਰਾਂ ਘੰਟੇ ਦਾ ਨੀਂਦ
ਆਰਾਮ ਨਾਲ ਔਰ ਕਿੱਥੇ ਘੁੰਮ ਕੇ ਆਏ ਨੇ ਜਾਂ ਰਾਤੀ ਬਈ ਸੁੱਤੇ ਲੇਟ ਨੇ ਤੇ ਅਸੀਂ ਵੀ ਕਹਿੰਦੇ ਹੀ ਹਾਂ ਕਿ ਚਲੋ ਸੁੱਤੇ ਰਹੋ ਕੋਈ ਗੱਲ ਨੀ ਬਈ
ਹੋਰ ਕੀਆ ਹਾਂ ਜੀ
ਉਹ ਪਰ ਜਿਹੜਾ ਵੱਡੇ ਰਿਕਾਰ ਦੇ ਹੈਗੇ ਨੇ ਉਹਨਾਂ ਦੀ ਰਿਸਪੋਂਸੀਬਿਲਿਟੀ ਹੈਗੀ ਹੈ, ਜਿੰਹਨਾਂ ਨੇ ਕੰਮਾਂ ਤੇ ਜਾਣਾ ਉਹਨਾਂ ਨੂੰ ਦੇਖੋ ਕੰਮਾਂ ਤੇ ਵੀ ਜਾਣਾ ਪਏਗਾ ਉਹ ਛੁੱਟੀ ਨੀ ਕਰ ਸਕਦੇ ਫਿਰ
ਹੋਰ ਕਿਆ ਉਹੀ ਤਾਂ ਵੀ ਹੁਣ ਵੱਡਿਆਂ ਦਾ ਨ ਨਾ ਸਰਦਾ ਹੈਗਾ ਚਲੋ ਬੱਚੇ ਦਾ ਸਾਰ ਲੈਂਦੇ ਨੇ
ਤੋਂ ਕੋਈ ਫ਼ਰਕ ਨਹੀਂ ਪੈਂਦਾ ਇੰਨਾ ਜ਼ਿਆਦਾ ਔਰ ਦੇਖੋ ਬੱਚਿਆਂ ਨੂੰ ਜਿਹੜੇ ਸਕੂਲ ਵੀ ਜਾ ਰਹੇ ਨੇ ਤੇ ਐਹ ਹੁੰਦਾ ਚਲੋ ਇੱਕ ਛੁੱਟੀ ਕਰਾ ਲਾਂਗੇ ਕੋਈ ਗੱਲ ਨੀ
ਹੋਰ ਕਿਆ ਇਹ ਤਾਂ ਹੈ
ਪਰ ਅਸੀਂ ਲੋਕ ਜਿਹਨਾਂ ਨੇ ਜਿਨਾਂ ਨੇ ਦੇਖੋ ਘਰੋਂ ਨਿਕਲਣਾ ਪੈਸਾ ਕਮਾਨ ਯਾ ਅਸੀਂ ਲੋਕ ਹੈਗੇ ਹਾਂ ਘਰ ਵੇਖਨੇ ਹਾਂ ਸਾਰਾ ਕੁਛ
ਹੁਣ ਜਿਵੇਂ ਕਈ ਹੁੰਦੇ ਨੇ ਡੇ ਨਾਈਟ ਸ਼ਿਫਟਾਂ ਲਗਾਉਂਦੇ ਨੇ ਹਨਾ ਕੋਈ ਡੇ ਦੇ ਵਿੱਚ ਕੋਈ ਨਾਈਟ ਦੇ ਵਿੱਚ ਉਹਨਾਂ ਨੂੰ ਵੀ ਬਹੁਤ ਦਿੱਕਤ ਆਉਂਦੀ ਹੈ, ਨੀਂਦ ਕਿਉਂਕਿ ਡੇ ਦੇ ਵਿੱਚ ਉਹ ਨੀਂਦ ਆਪਾਂ ਨਹੀਂ ਲੈ ਸਕਦੇ
ਹਾਂ ਜਿੰਨਾਂ ਦੀ ਸ਼ਿਫਟਾਂ ਹੈਗੀਆਂ ਬਈ ਕਈਆਂ ਦੀਆਂ ਸ਼ਛਿਫਟਾਂ ਆਉਂਦੀਆਂ ਨੇ ਮਹੀਨਾ ਰਾਤ ਦੀ ਹੈਗੀ ਹੈਏ ਮਹੀਨਾ ਦਿਨ ਹੈਗੀ ਤੇ ਉਹ ਵੀ ਦੇਖੋ ਹੁਣ ਓਣਾ ਵਾਸਤੇ ਵੀ ਤਾਂ ਕਿੰਨਾ ਔਖਾ ਹੋ ਜਾਂਦਾ ਨਾ ਕਿ ਪਹਿਲੇ ਇੱਕ ਮਹੀਨਾ ਤੇ ਆਪਣੇ ਆਪ ਨੂੰ ਬੋਡੀ ਨੂੰ ਉਹ ਸੈੱਟ ਕਰਦੇ ਨੇ ਕਿ ਹਾਂ ਆਸ ਐਸ ਟਾਈਮ ਸੋਹਣਾ ਹੈ ਉਹ ਜਦ ਤੱਕ ਸੈੱਟ ਹੂੰਦੇ ਮਹੀਨੇ ਤੱਕ ਤਾਂ ਤੱਕ ਦੂਜੀ ਸ਼ਿਫਟ ਸ਼ੁਰੂ ਹੋ ਜਾਂਦੀ ਹੈ
ਹਾਂਜੀ ਮੇਰੇ ਇੱਕ ਬ੍ਰਦਰ ਨੇ ਉਹਨਾਂ ਦੀ ਮਿਨ ਸ਼ਿਫਟ ਚੇਂਜ ਹੁੰਦੀ ਹੈ ਉਹਨਾਂ ਦੀ ਜਿਵੇਂ ਹਫਤੇ ਬਾਅਦ ਹੋ ਜਾਂਦੀ ਹੈ ਨਾ ਚੇਂਜ ਤਾਂ ਉਹਨਾਂ ਨੂੰ ਵੀ ਬਹੁਤ ਅਨਰੈਸਟ ਰਹਿੰਦੇ ਨੇ ਉਹ ਜਦੋਂ ਨਾਈਟ ਵਾਲੀ ਹੁੰਦੀ ਉ ਤਾਂ ਬਹੁਤ ਦਿੱਕਤ ਆਉਂਦੀ ਹੈ ਉਹਨਾਂ ਨੂੰ
ਉਹੀ ਨਾ ਕਿਉਂਕਿ ਜਿੰਨੀ ਦੇਰ ਤੱਕ
ਰਾਤ ਨੂੰ ਤਾਂ ਦੇਖੋ ਜੋਬ ਤੇ ਚ ਦਿੰਦੇ ਨੇ ਫੇਰ ਦੀਨ ਦੇ ਵਿੱਚ ਕੰਮ ਵੀ ਕਰਨੇ ਹੁੰਦੇ ਨੇ ਸੌ ਵੀ ਬੰਦਾ ਕਿੰਨੀ ਦੇਰ ਸੋਊਗਾ ਕੰਮ ਵੀ ਜਰੂਰੀ ਹੈ ਘਰ ਦੇ ਜਿਹੜੇ ਜੈਂਟਸ ਨੇ ਕਰਨੇ ਨੇ ਕੰਮ ਉਹ ਜੈਂਟਸ ਹੀ ਕਰਨਗੇ
ਸਹੀ ਗੱਲ ਐ ਉਹੀ ਚੱਕਰ ਪੈ ਜਾਂਦਾ ਹੈ ਉਹੀ ਕਹਿ ਰਹੀ ਹੈ ਨਾ ਜਦ ਤੱਕ ਹੁਣ ਤੁਸੀਂ ਕਹਿ ਰਹੇ ਹੋ ਉਹਨਾਂ ਦੀ ਹਫ਼ਤਾ ਹਰ ਹਫ਼ਤਾ ਚੇਂਜ ਹੁੰਦੀ ਸ਼ਿਫਟਾਂ ਤੇ ਹਫ਼ਤੇ ਹਫ਼ਤੇ ਤੱਕ ਤੇ ਇੱਕ ਇੱਕ ਸ਼ਿਫਟ ਵਾਸਤੇ ਬੋਡੀ ਸੈੱਟ ਹੁੰਦੀ ਹੈ ਤਾਂ ਤੱਕ ਦੂਜੀ ਸ਼ੁਰੂ ਹੋ ਜਾਂਦੀ ਹੈ ਉਹ ਬੰਦਾ ਹੋਰ ਪਰੇਸ਼ਾਨ ਹੋ ਜਾਂਦਾ ਕੀ ਕਰਾਂ ਮੈਂ
ਹਾਂਜੀ ਹੁਣ ਕੋਈ ਕਿਸ ਤੇ ਹੋਰ ਜਗ੍ਹਾ ਤੇ ਆਪਣੇ ਘਰ ਤੋਂ ਅਲੱਗ ਜਗ੍ਹਾ ਤੇ ਕੰਮ ਕਰ ਕਰਦੇ ਹ ਹੁਣ ਜਿਵੇਂ ਹਨਾ ਹੋਰ ਕੰਟਰੀ ਦੇ ਵਿੱਚ ਫੇਰ ਵੀ ਦੇਖੋ ਪਰਸਨ ਨੂੰ ਕਿੰਨਾ ਔਖਾ ਹੁੰਦਾ ਹੁਣ ਹਸਬੈਂਡ ਵਾਈਫ ਕਈ ਵਾਰ ਇੱਦਾਂ ਹੁੰਦਾ ਵੀ ਮਿਲ ਵੀ ਨੀ ਪਾਉਂਦੇ ਇੱਕ ਦੂਸਰੇ ਨੂੰ ਟਾਈਮ ਐਦਾਂ ਦਾਂ ਾਂ ਹੁੰ ਉਹਨਾਂ ਨੇ ਇੰਨੀ ਜ਼ੀ ਛੱ
ਤਾਂ ਮੇਰੇ ਵੀ ਇੱਕ ਹੈਗੇ ਨੇ ਦੋ ਚਾਰ ਜਾਣਕਾਰ ਹੈਗੇ ਨੇ ਉਹਨਾਂ ਦਾ ਉਹੀ ਹੈਗਾ ਕਿ ਕਿਸੇ ਦੀ ਇੱਕ ਜਿਵੇਂ ਸਮਝੋ ਹਸਬੈਂਡ ਦੀ ਦਿਨ ਦੀ ਹੈਗੀ ਹੈ ਵਾਈਫ ਦੀ ਰਾਤ ਦੀ ਹੈ ਯਾਂ ਵਾਈਫ ਦੀ ਦਿਨ ਦੀ ਰਾਤ ਦੀ ਉਹ ਤਾਂ ਐਵੇਂ ਚੱਲਦੀ ਰਹਿੰਦੀ ਹੈ ਉਹਨਾਂ ਦੀ ਚੁਟਾ ਵੀੀ ਤੇ ਉਹਨਾਂ ਵਾਸਤੇ ਵੀ ਹੈਗਾ ਪਰ ਉਹ ਦੇਖੋ ਨਾ ਕੀ ਕਰਨ ਅਗਲਿਆਂ ਨੂੰ ਹੁਣਾਬਾਈ ਦੇਖੋ ਕਾਰ ਦੀ ਜ਼ਰੂਰਤਾਂ ਵਾਸਤੇ ਕਮਾਉਣਾ
ਹੋਰ ਕਿਆ ਹੀ ਤਾਂ ਵੀ ਹੁਣ ਵੀ ਢਿੱਡ ਤਾਂ ਸਭ ਨੇ ਆਪਣਾ ਭਰਨਾ ਕੋਈ ਨਾ ਕੋਈ ਤਰੀਕੇ ਨਾਲ ਤਾਂ
ਬਸ ਬਸ ਬਸ ਦੇਖੋ ਉਹੀ ਨਾ ਦੇਖੋ ਜੋ ਵੀ ਇਨਸਾਨ ਕੰਮ ਕਰਦਾ ਪਿਆ ਕਿਹਦੇ ਵਾਸਤੇ ਕਰਦਾ ਪਿਆ ਆਲ ਅਬਾਊਟ ਉਹੀ ਹੁੰਦਾ ਨਾ ਮੰਨੀ ਹਾਂ ਬੱਚਿਆਂ ਜਿਹਨਾਂ ਦੇ ਬੱਚੇ ਨੇ ਉਹ ਬੱਚਿਆਂ ਵਾਸਤੇ ਕਰਦੇ ਪਏ ਨੇ ਹਾਂ ਉਹਹੀ ਨਾ ਜਿੰਨਾ ਦੇ ਘਰ ਦੀ, ਜਿੰਮੇਵਾਰੀ ਉਹ ਘਰ ਘਰ ਵਾਸਤੇ ਕਰਦੇ ਪਏ ਨੇ ਹਰ ਕੋਈ ਮਤਲਬ ਜੋ ਵੀ ਕਮਾਉਣ ਜਾ ਰਿਹਾ ਹੈ, ਉਹਨਾਂ ਨੂੰ ਪਤਾ ਹੈ ਕਿ ਸਾਡੇ ਪਿੱਛੇ ਹੋਰ ਸਾਡੇ ਬਈ ਅਸੀਂ ਸਾਡੇ ਉੱਤੇ ਹੋਰਾਂ ਜਿੰਮੇਦਾਰੀ ਹੈਗੀ ਹੈ, ਤਾਂ ਕਰ
ਹੋਰ ਕਿਆ।
ਤੇ ਜਦ ਤੱਕ ਉਹਨਾਂ ਨੂੰ ਨੀਂਦਰ ਖਾਣਾ ਪੀਣਾ ਸਹੀ ਤਰੀਕੇ ਨਾਲ ਨਹੀਂ ਮਿਲੇਗਾ ਤੇ ਉਹਨਾਂ ਦੀ ਬੋਡੀ ਇਫੈਕਟ ਕਰਦੀ ਹੈ, ਨਾ ਫਿਰ ਉਹ ਚੀਜ਼ਾਂ ਤੇ
ਹੋਰ ਕੀ,
ਤਾਂ ਕਰ ਕੇ,
ਇਹ ਤਾਂ ਹੈ ਉਹੀ ਤਾਂ ਵੀ ਨੀਂਦ ਤਾਂ ਚਲੋ ਜਿੰਨੀ ਨੀਂਦ ਦਾ ਆਪਣੀ ਬੋਡੀ ਨੂੰ ਜ਼ਰੂਰਤ ਹੈ, ਉਨੀ ਆਪਾਂ ਨੂੰ ਲੈਣੀ ਚਾਹੀਦੀ ਕਿਉਂਕਿ ਅਗਰ ਅਨਰੈਸਟ ਹੋਵਾਂਗੇ ਤਾਂ ਉਹੀ ਥਕਾਵਟ ਹੋਏਗੀ ਫੇਰ ਸਰੀਰ ਵੀ ਆਪਣਾ ਨਹੀਂ ਵਧੇਗਾ ਫੁੱਲੇਗਾ ਹਨਾ। ਨੀਂਦਰ ਵੀ ਬਹੁਤ ਜ਼ਿਆਦਾ ਜ਼ਰੂਰੀ ਹੈ।
ਆਉਂਦਾ ਹੁਣ ਕਈਆਂ ਨੂੰ ਤੇ ਇਹ ਵੀ ਹੁੰਦਾ ਮੈਂ ਸੁਣਿਆ ਹੈਗਾ ਕਿ ਪ੍ਰੋਬਲਮ ਹੁਣਿਆ ਮੈਂ ਕਿ ਜਿਵੇਂ ਕਈਆਂ ਤੇ ਤਾਂ ਤੁਸੀਂ ਕਹੋਗੇ ਨਾ ਕਿ ਇੱਕਦਮ ਕਈ ਵਾਰੀ ਕੋਈ ਅਸੀਂ ਕਿਸੇ ਨੂੰ ਪਰਸਨ ਨੂੰ ਦੇਖਾਂਗੇ ਤੇ ਕਵਾਂਗੇ ਇਹ ਤੇ ਬਿੱਲਕੁਲ ਠੀਕ ਹੈਲਦੀ ਐ। ਤੇ ਕਿਸੇ ਕਿਸੇ ਦੇ ਅਸੀਂ ਵੇਖਾਂਗੇ ਕਹਾਂਗੇ ਨਾ, ਅੱਜ ਬੜੇ ਕਮਜ਼ੋਰ ਲੱਗਦਾ ਬਈ ਇਹ ਬੰਦਾ ਜਾਂ ਕੋਈ ਲੇਡੀਜ਼ ਜੋ ਵੀ ਹੋਏਗਾ। ਕਿ ਅੱਜ ਤੁਸੀਂ ਬੜੇ ਕਮਜ਼ੋਰ ਲੱਗਦੇ ਹੈਗੇ ਔ ਤੇ ਉਹ ਕਈ ਵਾਰੀ ਵੀ ਦੱਸਣਗੇ ਕਿ ਅੱਜ ਸਾਡੇ ਨੀਂਦਰ ਨਹੀਂ ਪੂਰੀ ਹੋਈ ਕਈਆਂ ਨੂੰ ਤੇ ਨੀਂਦਰ ਪੂਰੀ ਨਾ ਹੋਏ ਨਾ ਤੇ ਉਹਨਾਂ ਦਾ ਸਰੀਰ ਐਨਾ ਕਮਜ਼ੋਰ ਲੱਗਣਾ ਸ਼ੁਰੂ ਹੋ ਜਾਂਦਾ, ਲੈ ਕਿਉਂਕਿ ਹਰ ਕਿਸੇ ਦੀ ਬੋਡੀ, ਇਹੋ ਜਿਹੀ ਆਪਣੀ ਆਪਣੀ ਉਹ ਕਹਿੰਦੇ ਨੇ ਜਦ ਤੱਕ ਅਸੀਂ ਆਪਣੀ ਪ੍ਰੋਬ ਪਰ ਨੀਂਦਰ ਨੀ ਲਵਾਂਗੇ ਤੇ ਸਾ ਸਾਡਾ ਸਰੀਰ ਅੰਦਰੋਂ ਥੱਕਿਆ ਥੱਕਿਆ ਅਤੇ ਸਾਡਾ ਮਾਈੰਡਸੈੱਟ ਬਿਲਕੁਲ ਮਤਲਬ ਮੈਂਟਲੀ ਅਪਸੈਟ ਰਹਿਣਗੇ।
ਹਾਂਜੀ ਔਰ ਜੇ ਹੁਣ ਮੈਂ ਐਦਾਂ ਦੇ ਵੀ ਕਈ ਪਰਸਨ ਦੇਖੇ ਨੇ ਜਿਹ ਗੋਲੀਆਂ ਲੇ ਲੇ ਕੇ ਸੌਂਦੇ ਨੇ, ਰਾਤ ਨੂੰ ਉਹਨਾਂ ਨੂੰ ਨੀਂਦ ਨੀ ਆਉਂਦੀ ਹੈਗੀ ਉਹ ਉਹ ਵਜ੍ਹਾ ਕੀ ਹੈ, ਡਿਪਰੈਸ਼ਨ ਡਿਪੈਸ਼ਨ ਅੱਜ ਕੱਲ੍ਹ ਡਿਪਰੈਸ਼ਨ ਇੰਨਾ ਜ਼ਿਆਦਾ
ਹਾਂ ਡਿਪਰੈਸ਼ਨ ਐੰਜਾਇਟੀ ਕਿੰਨਾ ਜ਼ਿਆਦਾ ਹਾਂ ਮੇਰੀ ਇੱਕ ਫਰੈਂਡ ਹੈਗੀ ਐ, ਉਹ ਸੋਈ ਨੀ ਸਕਦੀ ਉਹ ਉਹਨੂੰ ਦੋ ਦੋ ਦੋ ਤਿੰਨ ਸਾਲ ਹੋ ਗਏ ਦੋ ਤਿੰਨ ਸਾਲ ਹੋ ਗਏ ਹਾਂ। ਉਹਨੂੰ ਡਿਪਰੈਸ਼ਨ ਦੀ ਦਵਾਈ ਖਾ ਰਹੀਏ ਉਹ ਦਵਾਈ ਕੀ ਹੈ ਗੀ ਉਹੀ ਹੈਗਾ ਖਾਂਦੀ ਏ ਤੇ ਹੋਦੀ ਐ ਬਸ,
ਹਾਂਜੀ ਉਹੀ ਫਿਰ ਹੁਣ ਮੀਨਸ ਸਾਇਲੈਂਟਲੀ ਉਹ ਬੈਠੇ ਬੈਠੇ ਉਹ ਮੀਨਸ ਮੇਰੇ ਮੇਰੇ ਦੇ ਵੀ ਹੈਗੇ ਨੇ ਨੌਨ ਦੇ ਵਿੱਚ ਮੇਰੀ ਵੀ ਫਰੈਂਡ ਵਗੈਰਾ ਵਾ ਗੇ ਤੇ ਉਹਨੂੰ ਵੀ ਡਿਪਰੈਸ਼ਨ ਦੀ ਪ੍ਰੋਬਲਮ ਹੈ ਪਤਾ ਨੀ ਇੱਕ, ਇਕ ਦਮ ਉਹਦੀ ਬੋਡੀ ਸਾਰੀ ਠੰਢਡੀ ਹੋਣ ਲੱਗ ਜਾਂਦੀ ਹੈ ਬੈਠੇ ਬੈਠੇ ਉਹ ਬਿਲਕੁਲ ਸਹੀ ਗੱਲ ਕਰ ਰਹੀ ਵਧੀ ਵਧੀਆ ਬਟ ਡਿਪਰੈਸ਼ਨ ਪ੍ਰੋਬਲਮ ਪਤਾ ਨੀ ਕਿੱਦਾਂ ਦੀ ਹੈ। ਪ੍ਰਸ਼ਨ ਦਾ, ਹੋ ਹ ਅੱਗੇ ਕਦੇ ਨਹੀਂ ਸੀ ਹੁੰਦੀ ਏਦਾਂ ਦੀ ਪ੍ਰੋਬਲਮ, ਨਾ ਹੁਣ ਤਾਂ, ਅੱਜ ਦੇ ਟਾਈਮ ਚ ਤਾਂ ਬਹੁਤ ਜ਼ਿਆਦਾ ਪ੍ਰੋਬਲਮ ਚੱਲ ਰਹੀ ਹੈ।
ਹਾਂ, ਉਹ ਫਿਰ ਉਓਹੀ ਦੱਸਦੀ ਹੇ ਕਹਿੰਦੀ, ਮੈਂ ਗੋਲੀਆਂ ਖਾਂਨੀ ਹਾਂ ਤੇ ਉਓਹੀ ਚੱਕਰ ਹੇ ਫਿਰ ਇਨੇ ਸੋਨੀ ਆ ਸੋਨੀ ਆ ਨੀਂਦਰ ਬਹੁਤ ਆਉਂਦੀ ਹੇ। ਉਹਦੇ ਕਰਕੇ ਫਿਰ ਉਹਦਾ ਵੇਟ ਵੀ ਬਹੁਤ ਵੱਧਦਾ ਪਿਆ ਹੈ। ਉਹ ਕਹਿੰਦੀ ਹੁਣ ਮੈਂ ਉਹੀ ਹੈ ਨਾ, ਇੱਕ ਚੀਜ਼ ਨੂੰ ਰਿਕਵਰ ਕਰਨ ਵਾਸਤੇ ਫਿਰ ਦੂਜੀੇ ਤਰਫ ਸਰੀਰ ਖਰਾਬ ਹੋ ਰਿਹਾ ਹੈ। ਪਾਰੀ ਹੋਈ ਜਾ ਰਹੀ
ਹੋਰ ਕਯਾ, ਆਈਜ਼ ਦੇ ਨੀਚੇ ਡਾਰਕ ਸਰਕਲ ਹੋ ਜਾਂਦੇ ਨੇ, ਫਿਰ ਅਗਰ ਆਪਾਂ ਨਹੀਂ ਪੂਰੀ ਨੀਂਦ ਲਵਾਂਗੇ ਨਾ, ਫੇਰ ਇਹ ਵੀ ਦਿੱਕਤ ਆ ਜਾਂਦੀ ਹੈ। ਚ
ਤੇ ਏਨਾ ਖਾਂਦੀ ਵੀ ਨੀ ਫੇਰ ਵੀ ਸ਼ਰੀਰ ਫੁੱਲਦਾ ਪਿਆ ਹੈ। ਕਿਉਂਕਿ ਉਹ ਫਿਰ ਦੇਖੋ ਨਾ ਏ ਜਿਹੜਾ ਜਿਹਨਾਂ ਨੂੰ ਡਿਪਰੈਸ਼ਨ ਔਰ ਐਜ ਇੰਜਾਇਟੀ ਦੀ ਪ੍ਰੋਬਲਮ ਹੈ ਨਾ, ਉਹਨਾਂ ਨੂੰ ਉਹ ਜਿਹੜੀ ਡਾਕਟਰ ਦਵਾਈਆਂ ਦਿੰਦੇ ਨੇ, ਉਹ ਨੀਂਦਰ ਦੀ ਹੈਗੀ ਹੈ। ਕਿਉਂਕਿ ਇਹਦੀ ਕੋਈ ਦਵਾਈ ਨੀ ਹੈਗੀ ਐਕਚੁਲੀ। ਇਹ ਤੇ ਤੇ ਸਾਡੇ ਦਿਮਾਗ ਦਾ ਇੱਕ ਕੀੜਾ ਹੈਗਾ ਹੈ, ਜਿਹਨਾਂ ਨੇ ਆਪਣੀ ਦਿਮਾਗ ਚ ਕੋਈ ਵਹਿਮ ਪਾ ਲਿਆ। ਤੇ ਉਹਦੇ ਕਰਕੇ ਕੋਈ ਡਿਪ੍ਰੈਸ ਜਿਆ ਹੈ ਗਿਆ ਹੈ। ਕੋਈ ਐਂਜਾਇਟੀ ਹੋਵੇ ਕਿਸੇ ਨੂੰ ਤਾਂ ਕਰਕੇ।
ਹੋਰ ਉਹੀ ਤੇ ਵੀ, ਕੋਈ ਗੱਲ ਨਾ ਹੋਵੇ ਤਾਂ ਟੈਨਸ਼ਨ ਤਾਂ ਬੰਦਾ ਮੀਨਸ, ਜਿੰਨਾ ਮਰਜ਼ੀ ਆਪਾਂ ਸੋਚੀਏ ਵੀ ਨਹੀਂ ਲੈਣੀ-ਨਹੀਂ ਲੈਣੀ, ਬਟ ਫਿਰ ਵੀ ਅ ਮਾਇੰਡ ਚ ਉਹੀ ਗੱਲ ਵਾਰ-ਵਾਰ ਆਉਂਦੀ ਹੀ ਆਉਂਦੀ ਹੈ।
ਹਾਂਜੀ। ਤੇ ਉਹ ਫਿਰ ਉਹੀ ਕਹਿ ਰਹੀਆਂ ਨਾ, ਉਹਦੀ ਉਹਦੇ ਵਾਸਤੇ ਤੇ ਦਵਾਈਆਂ ਕੋਈ ਨੀ ਹੈਗੀ। ਉਹ ਡਾਕਟਰ ਜਿਹੜੇ ਦਿੰਦੇ ਨੇ, ਉਹ ਦਵਾਈ ਏ ਹੀ ਹੈ ਕਿ ਤੁਹਾਨੂੰ ਦਿਮਾਗ ਪਰੇਸ਼ਾਨ ਹੈ, ਸੋਜੋ। ਇਹ ਤਾਂ ਦੇਖੋ ਇੱਕ ਨੋਰਮਲ ਗੱਲ ਵੀ ਹੈਗੀ ਹੇ, ਮੈਂ-ਮੈਂ ਹੋਵਾਂਗੀ, ਮੈਨੂੰ ਮੈਂ ਦਿਮਾਗ ਕੋਈ ਪਰੇਸ਼ਾਨ ਹੈ, ਤੇ ਮੈਂ ਕਵਾਂਗੀ ਨਾ ਚੱਲ ਥੋੜ੍ਹੇ ਚਿਰ ਸੋ ਜਾਂਦੀ ਹਾਂ, ਰਿਲੈਕਸ ਹੋਨੀ ਹਾਂ, ਅ-ਔਰ ਉੱਠਾਂਗੀ ਤਾਂ ਨੋਰਮਲੀ ਠੀਕ ਰਗੇਗਾ, ਦੋ ਘੰਟੇ ਬਾਅਦ ਮੈਨੂੰ ਆਪਣੇ ਆਪ ਹੀ। ਪਰ ਜਿੰਨਾਂ ਨੂੰ ਜਿਆਦਾ ਪ੍ਰੋਬਲਮ ਹੈ ਨਾ ਫਿਰ ਉਹਨਾਂ ਨੂੰ ਦਵਾਈਆਂ ਖਾਣੀਆਂ, ਨੀਂਦਰ ਵਾਸਤੇ ਦਵਾਈਆਂ ਵੀ ਖਾਣੀਆਂ ਪੈਂਦੀਆਂ ਨੇ ਕਈਆਂ ਨੂੰ ਤੇ।
ਨਹੀਂ, ਫੇਰ ਉਹ ਆਏਆ ਵੀ ਦਵਾਈ ਵੀ ਖਰਾਬ ਬਹੁਤ ਕਰਦੀਆਂ। ਹੁਣ ਆਪਾਂ ਬੋਡੀ ਦੇ ਲਈ ਦਵਾਈਆਂ ਲੇ ਤਲ ਲੈਂਦੇ ਹੇ, ਬਟ ਪਤਾ ਨਹੀਂ ਨਾ ਹੁੰਦਾ ਵੀ ਕਿੱਦਾਂ ਦੀਆਂ ਬਣੀੀਆਂ, ਕਿੱਦਾਂ ਦੀਆਂ ਨਹੀਂ। ਹੁਣ ਕਈਆਂ ਦੇ ਜਿਵੇਂ ਅਨਰੈਸਟ ਹੋ ਗਏ ਸਿਰ ਦਰਦ ਹੋਣ ਲੱਗ ਗਿਆ ਜਦ ਤੇ ਮੈਡੀਸਨ ਲੈ ਲਂਦੇ ਨੇ। ਪੇਨ ਕਿਲਰ-ਪੇਨ ਕਿਲਰ ਦਾ ਆਪਾਂ ਬਹੁਤ ਖ਼ਰਾਬ ਕਰਦੇ ਬਿਆ ਮੈਂ ਤਾਂ ਕਦੇ ਵੀ ਨਹੀ ਚਾਹੇ ਮੈਂ ਜਿੰਨੀ ਮਰਜ਼ੀ ਅਨਰੈਸਟ ਹੋਵਾਂ, ਬਟ ਮੈਂ ਰੈਸਟ ਕਰ ਲੈਂਨੀ ਹੇ ਅਗਰ ਰੈਸਟ ਕਰਕੇ ਨਹੀਂ ਮੇਰੀ ਬੋਡੀ ਸਹੀ ਹੋਈ, ਮੈਂ ਫੇਰ ਜਾ ਕੇ ਪੇਨ ਕਿਲਰ ਵਗੈਰਾ ਕੋਈ ਯੂਜ ਕਰਦੀ ਹ। ਨਹੀਂ ਤ ਪਹਿਲਾਂ ਤਾਂ ਮੈਂ ਟ੍ਰਾਈ ਕਰਦੀ ਕਿ ਮੈਂ ਬਿਨਾਂ ਪੇਨ ਕਿੱਲਰ ਤੋਂ ਵੀ ਸਹੀ ਰਵਾਂ, ਹਨ
ਹਾਂ, ਨਹੀਂ-ਨਹੀਂ-ਨਹੀਂ ਠੀਕ ਕ ਹੈਗਾ ਹੈ। ਜਿੰਨਾ ਆਪਣਾ ਧਿਆਨ ਰੱਖਿਆ ਬੰਦਾ ਓਨਾ ਹੀ ਅੱਛਾ ਹੈ ਜੇ ਦਵਾਈਆਂ ਖਾਣੇ ਕੋਈ ਅੱਛੀ ਏ ਮਿਠਾਈ ਤੇ ਹੈ ਨੀ ਕੋਈ। ਹਾਂਜੀ-ਹਾਂਜੀ-ਹਾਂਜੀ। ਪੱਕਾ ਜੀ-ਪੱਕਾ। ਹਾਂ ਡੈਫੇਨਟਲੀ। ਓਕੇ ਜੀ। ਸਤਿ ਸ਼੍ਰੀ ਅਕਾਲ ਜੀ, ਸਤ ਸ਼੍ਰੀ ਅਕਾਲ।